ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ। ਸ ਸ੍ਰੀ ਕਾਲ ਜੀ।
ਤੇ ਭੈਂਜੀ, ਕੋਈ ਵੀ ਇੰਗਲਿਸ਼ ਦਾ ਵੜ ਨਾ ਬੋਲੀਓ, ਪੈਹੇ ਕਟਾਓਣੇ ਓਦੇ।
ਅ ਐ ਕਿ ਫਰਾ, ਮੇਰਾ ਯਾਰ ਲਾਗੇ ਖਲੋਤਾ ਸੀ ਕੈਂਦਾ ਯੇ ਬੋਲੋਗੇ ਤੇ ਫੇਰ ਅ ਬ ਪੈਹੇ ਕਟ ਹੋਂਦੇ ਆ।
ਹੋਨ ਬਸ ਏਦਾਂ ਗਾਲ ਜਿੰਨੇ ਸੈਕਿੰਡ ਹੋਏ ਨਾ, ਓਦੇ ਪੈਸੇ ਕੱਟਨਗੇ।
ਕਿੰਨੀ ਸੈਕਿੰਡ ਹੋਈ?
ਜਿੰਨੇ ਵੀ ਸੈਕਿੰਡ ਵਦੀਆ ਹੋਈ ਐ
ਅੱਛਾ, ਓਦੇ ਮਾਂਏ ਅੱਗੇ, ਅੱਸੀ ਰਪੇ ਦੇ ਦੇਣੇ ਆ ਓਦੇ ਵੀ ਕਾੱਟ ਲੈਨਗੇ ਤੇ ਬਚਨਾ ਕੀ ਫੇਰ? ਤਾਨੂੰ ਕਿੰਨੇ, ਕਿੰਨੇ ਆ ਹੋਰ ਟਾਸਕ ਹ ਕਿੰਨੇ ਆਏਦੇ?
ਏ ਗੱਲ ਨੀ ਕਰਨੀ ਏਦੇ ਵਿੱਚ।
ਅੱਛਾ, ਸੋਰੀ, ਸੋਰੀ।
ਪਰਸੋਂ ਦੀ ਗੱਲਾਂ ਨਾ ਓਹ
ਠੀਕ ਐ, ਮੈ ਆਣਾ ਆ, ਏਦੇ 'ਚ ਗੱਲ ਕਰਨਾ।
ਹਾਂਜੀ।
ਮ ਮਤਲਬ ਬੰਦਾ ਆਂਊ ਕੋਈ ਹੋਰ ਲੈਂਗਵਜ 'ਚ ਨੰਬਰਿੰਗ 'ਚ ਬੋਲੇ ਤੇ ਫੇਰ ਵੀ?
ਹੂੰ। ਹੋਰ ਤੁਸੀਂ ਦੱਸੋ ਮੈਨੂੰ, ਚਾਰ ਰਿਕੋਡੜ ਬੈਠੇ ਨੇ ਓਥੇ ਸੁਨਨ ਵਾਸਤੇ।
ਰਿਕੋਡਰ ਮੈਂਈ, ਓਨੂੰ ਕੋ ਗਰੀਬ ਬੰਦੇ ਦਾ ਭਲਾ਼ ਹੋ ਜੇਗਾ।
ਐ ਦੱਸੋ ਤੁਸੀ, ਤੁਹਾਨੂੰ ਚਾਹ ਪਸੰਦ ਏ ਕੋਫ਼ੀ ਪਸੰਦ ਏ?
ਓ ਤੇ ਰੀਲ਼ ਬਾਣ ਗੀ।
ਦੱਸ ਦੋ ਨਾ?
ਤੁਸੀ ਚਾਹ ਪੀਓਗੇ, ਤੇ ਕੌਫੀ ਪੀਓਗੇ।
ਪਸੰਦ ਕੇਆ ਤੁਹਾਨੂੰ
ਹੁਣ ਮੈਂ ਜੇ ਸੈ਼ਰ ਹੋਵਾ ਤੇ ਕੁਛ ਹੋਰ ਚੀਜ ਬੋਲ ਸਕਦਾ।
ਹੂੰ।
ਅਗਰ ਜੇ ਸ਼ਾਏਰ ਹੋਵਾਂ, ਤੇ ਕੁਛ ਹੋਰ ਬੋਲ ਸਕਦਾ। ਪਤਾ ਏ ਆਸ਼ਕ, ਆਸ਼ਾਕ ਪਤਾ ਕੀ ਆਸ਼ਾਕ ਪਤਾ ਕੀ ਬੋਲਦੇ ਆ?
ਹੂੰ।
ਮਿਨੂੰ ਤੇ ਥਾਡ ਨਾਲ ਗਾੱਲ ਕਰਨੀ ਪਸੰਦ ਐ, ਕੁਛ ਵੀ ਹੋਨਾ ਗਲਤ ਨਾ ਸਮਜੀਓ।
ਹੂੰ, ਹੂੰ।
ਹੋਰ ਸੁਨਾਓ?
ਮੈਂ ਤੁਆਨ ਪੁੱਛ ਰਈ ਆਂ, ਤੁਹਾਡਾ ਫੇਵਰੇਟ ਫੈਸਟੀਵਲ ਕੇੜੈ? ਹਾਂਜੀ।
ਮੇਰਾ ਤੇ ਲੋੜੀ ਐ।
ਅੱਛਾ।
ਗੁੜੀਆਂ, ਗੜੀਆ ਡਾਂਦੇ ਓ?
ਨਾ, ਨਾ।
ਹੋਰ ਤੁਆਡਾ ਲਾਈਫ ਦਾ ਗੋਲ ਕੀ ਐ?
ਲਾਈਫ ਦਾ ਗੋਲ? ਗੋਲ ਤਾਂ ਬਹੁਤ ਸਾਰੇ ਆ। ਗੋਲ ਤੇ ਮੇਰਾ ਫੇਰ ਮੈਂ ਆਪਣੀ ਫੈਮਲੀ ਸੈਟਲ ਕਰਾਂ, ਫੈਮਲੀ ਸੈਟਲ ਕਰਾਂ।
ਚਲੋ ਵਦੀਆ।
ਮੈ ਤੇਆਰੀ ਕਰਨ ਨਾ ਨਾ ਰੇਲਵੇਸ ਦੀ।
ਅੱਛਾ, ਅੱਛਾ।
ਪਰ ਇੱਕ ਗੱਲ ਮਾ ਏ ਸੀਟ, ਸੀਟ ਮਿਲਨੀ ਬੜੀ ਮੁਸ਼ਕਲ ਆ।
ਅੱਛਾ। ਹੋਰ ਤੂਆਡਾ ਬੈਸਟ ਟ੍ਰਿਪ ਕੇੜਾ ਰੇਐ ਇਸ ਵਾਰ?
ਬੈਸਟ ਟ੍ਰਿਪ।
ਟ੍ਰਿਪ।
ਟ੍ਰਿਪ ਟ੍ਰਿਪ ਜਿੰਮ ਵਾਲੇ ਜਾਣ ਨੀ ਦਿੰਦੇ, ਛੁੱਟੀ ਕਰੋ ਪੈਸੇ ਕੱਟ ਲੈਂਦੇ।
ਅੱਛਾ ਹੋਰ ਤੁਹਾਨੂੰ ਕੋਈ। ਐਨੀਮਲ ਵਗੈਰਾ ਪਸੰਦ ਐ ਤੁਹਾਨੂੰ।
ਐਨੀਮਲ ਤੋਤਾ ਹੀ ਪਸੰਦ।
ਪਾਲਾ ਵੀ ਹੋਇਆ ਐ।
ਹਾਂ ਪਮੇਰੀਅਨ ਪ ਹੋ
ਹਮ।
ਪਮੇਰੀਅਨ
ਅੱਛਾ
ਵੀ ਬੰਦਾ ਜਗਾਦਰੀ ਆਏ ਤੇ ਜਗਾਦਰੀ ਆ ਕੇ ਬੰਦਾ ਕਿੱਥੇ ਆਏ ਼ਮੇਰੇ ਕੋਲ ਕਿਹੜਾ ਕੋਈ ਗੱਲ। ਕਰਨਾ ਲੇਟ ਸੋਣਾ ਮੇਰੇਮਾਨ ਨਾਲ ਸੋ ਇਨਾ ਵਾ ਗਿਆਰਾਂ ਕੁ ਬਾਰਾਂ ਵਜੇ।
ਅੱਛਾ ਹਮ ਸਵੇਰੇ ਜਲਦੀ ਉੱਠ ਜਾਓ।
ਸਵੇਰੇ ਤੇ ਕਦੀ ਬਾਰਾਂ ਸਵੇਰੇ ਤੇ ਮੈਨੂੰ ਉੱਠਣਾ ਪੈਂਦਾ ਛੇ ਵਜੇ ਜਿੰਮ ਜਾਣਾ ਹੁੰਦਾ ਫੇਰ ਬਾਰਾਂ ਵਜੇ ਆ ਕੇ ਸੋ ਜਾਣਾ
ਅੱਛਾ ਅੱਛਾ
ਤੁਸੀਂ ਜੇਮ ਜਾਂਦੇ ਹੋ
ਨਾ ਜੀ ਨਾ
ਤੇ ਵੈਸੇ ਤੁਸੀਂ ਬੈਟਿੰਗ ਬੂਟਿੰਗ ਤੇ ਕੁਛ ਨੀ ਕਰਦੇ ਸੱਟਾਬਾਜ਼ੀ ਤੇ ਨੀ ਕਰਦੇ ਹੈਲੋ਼਼਼਼਼਼ ਹੈਲੋ ਹੈਲੋ। ਹੈਲੋ ਹੈਲੋ। ਹੈਲੋ। ਹੈਲੋ। ਹੈਲੋ।